ਹੈਲੋ, ਸਤਿ ਸ਼੍ਰੀ ਅਕਾਲ ਜੀ? ਕੀ ਹਾਲ ਹੈ? ਹਾਂਜੀ ਵਧੀਆ ਹੈ, ਕਾਫ਼ੀ ਦਿਨਾਂ ਬਾਅਦ ਯਾਦ ਕੀਤਾ।
ਬਸ ਮੈਂ ਥੋੜਾ, ਬਿਜੀ ਚੱਲ ਰਹੀ ਸੀਗੀ। ਹੋਰ, ਘਰ ਸਭ ਵਧੀਆ।
ਹਾਂਜੀ, ਸਭ ਵਧੀਆ ਤੁਸੀਂ, ਸੁਣਾਓ ਸਭ ਠੀਕ ਹੈ?
ਹਾਂਜੀ, ਬਸ ਚੱਲ ਰਹੀ ਹੈ ਗੱਡੀ
ਅੱਛਾ, ਹਾਂਜੀ ਔਰ ਰੋਟੀ, ਖਾਲ ਲਈ?
ਰੋਟੀ ਖਾ ਲਈਉ।
ਕੀ ਖਾਇਆ?
ਮੈਂ ਦੀਦੀ ਘਰ ਸੀ, ਉਹਨਾਂ ਨੇ ਰਾਜਮਾਂ ਰਾਈਸ, ਬਣਾਏ ਹੋਏ ਸੀਗੇ, ਨਾਲ ਪਨੀਰ ਸੀਗਾ।
ਅੱਛਾ, ਵਧੀਆ ਔਰ ਸੂਟ, ਸੀੀਂਦੇ ਹੋ ਤੁਸੀਂ?
ਹਾਂ ਸਿਲਾਈ ਕਰ ਲੈਂਨੀਂ ਨਾ ਮੈਂ।
ਹਮ ਕਿਹੜੇ- ਕਿਹੜੇ ਸੂਟ ਬਣਾ ਲੈਂਦੇ ਹੋ?
ਮੈਂ, ਸਾਰੇ ਹੀ ਬਣਾ ਲੈਣੀ ਹਾਂ, ਜੋ ਵੀ ਜਿੱਦਾਂ ਦਾ ਡਿਜ਼ਾਇਨ ਲੋਂਚ ਹੁੰਦਾ, ਓਦਾਂ ਹੀ ਤੁਹ
ਅੱਛਾ -ਅੱਛਾ ਵਧੀਆ ਏ, ਮੇਰੇ ਵੀ ਸੀ ਦੋ ਇੱਕ ਦੋ ਸੂਟ?
ਕੋਈ ਨਈ, ਦੇ ਜਾਣਾ ਤੁਸੀਂ।
ਠੀਕ ਹੈ।
ਕਦੀ ਲਾਨਾ ਚੱਕਰ, ਫਿਰ ਮੈਂ ਸੀਲ ਦਾਂਗੀ ਤੁਹਾਡਾ।
ਅੱਛਾ, ਹਾਂਜੀ ਜ਼ਰੂਰ ਦੇਖੋ ਆਵਾਂਗੇ, ਛੁੱਟੀਆਂ ਵੱਧ ਜਾਣ ਥੋੜੀਆ ਹਾਂਜੀ, ਛੁੱਟੀਆਂ ਵੱਧ ਜਾਣ ਥੋੜ੍ਹੀ ਜਿਹੀ ਫੇਰ ਆਵਾਂਗੇ।
ਹਾਂਜੀ, ਛੁੱਟੀਆਂ ਚੱਲ ਰੀਆਂ ਨਾਲੇ, ਪਰ ਗਰਮੀ ਬੋਤ ਹੋਈ ਦੀ ਏ।
ਗਰਮੀ ਤਾ ਜੀ ਕੁੱਛ ਨੀ ਕੇਹ ਸਕਦੇ।
ਹਾਂਜੀ, ਓਈ ਤੇ ਫਿਰ ਘਰੋਂ ਨਿਕਲੇਆ ਵੀ ਨੀ ਜਾਂਦਾ। ਤੂਸੀਂ ਆਓ ਲਗਾ ਜਾਓ ਚੱਕਰ?
ਚੱਕਰ ਕਿੱਥੇ ਲਾਈਏ ਅਸੀ। ਗਰਮੀ ਇੱਨੀ ਏ ਥੋੜਾ ਮੌਸਮ ਠੰਡਾ ਹੋਏ ਤਾਂਈ ਚੱਕਰ
ਹਾਂਜੀ, ਹਾਂਜੀ ਤੂਆਡੀ ਅਵਾਜ ਘੱਟ ਹੋ ਰੀ ਐ ਥੋੜੀ।
ਅਵਾਜ, ਪਤਾ ਨੀ ਏਤਾਂ ਮੈਂ ਨੀ ਪਤਾ ਕਿਂਉ ਨੈਟਵਰਕ ਪ੍ਰੋਬਲਮ ਹੋ ਜਾਂਦੀ ਏ।
ਹਾਂਜੀ ਬ੍ਹੋਤ, ਮੇਰੇ ਵੀ ਹੋ ਜਾਂਦੀ ਐ ਕਦੀ, ਕਦੀ।
ਬੋਤ ਜਾਦਾ ਹੋ ਜਾਂਦੀ ਏ ਕਈਂ ਵਾਰ।
ਹਾਂਜੀ। ਹਾਂਜੀ, ਹੋਨ ਸਈ ਹੈ, ਬੋਲੋ।
ਔਰ।
ਔਰ ਸੂਟ ਬ੍ਹਾਰ ਦੇ ਵੀ ਸੀਂਦੇ ਓ? ਕਿ ਵੈਸੇ ਬਾੱਸ ਅਪ
ਦੇਖੋ ਕਈ ਵਾਰ ਮਨ ਕਰਦਾ ਤੇ ਮੈਂ ਬ੍ਹਾਰ ਦੇ ਸੀ ਦੇਨੀ ਆ ਵੈਸੇ।
ਅੱਛਾ, ਵਦੀਆ ਫੇਰ ਤੇ।
ਕਿ ਮੈਨੂੰ ਏ ਹੁੰਦਾ ਕਿ ਪ੍ਹੈਲੇ ਅਪਨਾ ਈ ਸ਼ਰੀਰ ਓਈਓ ਬੋਤ ਐ।
ਹਾਂਜੀ।
ਏਦਾਂ ਤੇ ਬ੍ਹਾਰ ਦੇ ਸੀਲ ਨੀ ਐ ਕਿਉਂਕਿ ਥੋੜਾ ਖਰਚਾ ਪਾਨੀ ਨਿਕਲ ਜਾਂਦੈ।
ਹਾਂਜੀ, ਹਾਂਜੀ ਸਈ ਐ, ਸਈ ਐ। ਔਰ ਤੂਸੀ ਸਟੱਡੀ ਵਗੈਰਾ ਜੋਬ ਨੀ ਕਰਨੀ ਕੋਈ?
ਜੋਬ ਦਾ ਸੋਚੇਆ ਤਾ ਹੈ, ਬਾਕੀ ਦੇਖੋ ਹੁਨ ਮੈਂ ਥੋੜਾ ਇੱਥੇ ਬਿਜੀ਼ ਆਂ, ਥੋੜਾ ਬਾਹਰ ਆਈ ਦੀ ਸੀ। ਐਥੋਂ ਨਿਕਲ ਕੇ ਦੇਖਾਂਗੀ ਫੇਰ ਸੋਚਾਂਗੀ ਬਾਕੀ ਮੈਨੂੰ ਐ ਕੋਲ ਦਾ, ਨਹੀਂ ਮੈਨੂੰ ਵੈਸੇ ਕੋਲਸ ਦੀ ਜੋਬ ਦਾ ਆਏਆ ਹੋਏਆ ਮੈਨੂੰ ਸਈ ਲੱਗਦੈ ਓ।
ਅੱਛਾ, ਵਦੀਐ। ਹੂੰ, ਹੂੰ ਨਹੀ ਬਾਕੀ ਸਟੱਡੀ ਵਗੈਰਾ ਤੇ ਹੁਨ ਨੀ ਕਰੋਗੇ?
ਸਟੱਡੀ ਤੇ ਮੇਰੀ ਹੋਗੀ ਏ ਓ। ਬੀਕੋਮ ਮੈਨੇ ਕਾਰ ਲੀ ਸੀਗੀ, ਮੇਰਾ ਸੀ ਇੰਟਰਸਟ ਅੱਗੇ
ਹਾਂ
ਬਾਕੀ ਹੋ ਨੀ ਪਾਏਆ ਹੁਨ ਸੋਚਾਂਗੀ ਥੋੜਾ ਮੈਂ ਵੀ ਕਿ ਕੁਛੱ ਕਰਾਂ ਹੁਨ। ਮੇਰਾ ਦਿਲ ਐ, ਮੈਂ ਗ੍ਰਾਫਿਕ ਦਾ ਕੋਰਸ ਕਰਾਂ, ਕਿਉਂਕਿ ਮੈਨ ਡਿਜ਼ਾਇਨਿੰਗ ਦਾ ਬੋਤ ਸ਼ੌਂਕ ਹੈ ਨਾ। ਫਿਰ ਮੈਂ ਸੋਚ ਰੀ ਉਸੀ ਲਾਈਨ ਵਿੱਚ ਜਾਵਾਂ ਇੰਟਰਸਟ ਮੇਰਾ ਬਨ ਸਕਦਾ ਓਦੇ ਵਿੱਚ।
ਹੂੰ, ਹੂੰ ਨਹੀਂ ਸਈ ਐ, ਵਧੀਐ ਹੋਰ ਕੀ। ਕਿੱਥੇ ਟਰਾਏ ਕਰੋਗੇ?
ਮੈਂ ਟਰਾਏ ਤੇ ਦੇਖੋ ਅਪਨੇ ਸੈ਼ਹਰ ਇਚ ਈ ਕਰਾਂਗੀ, ਜਿੱਥੇ ਮੈਂ ਰੈਂਨੀ ਆਂ।
ਅੱਛਾ, ਠੀਕ ਹੈ, ਠੀਕ ਹੈ।
ਹੂੰ।
ਅ ਪ੍ਹੈਲੇ ਜੋਬ ਵਗੈਰਾ ਨੀ ਕੀਤੀ ਤੂਸੀ?
ਪੈਹਲੇ ਮੈਂ ਟ੍ਰਾਈ ਕੀਤੀ ਸੀ ਫਾਈਨਂਸ ਵਿੱਚ ਬਟ ਮੈਨੂੰ ਨਹੀਂ ਬੈਠੇਆ। ਫਿਰ ਮੰਮੀ ਕਰਕੇ ਥੋੜਾ ਮੈਨੂੰ ਘਰ ਹੀ ਰੈਨਾ ਪੇਆ, ਫੇਰ ਮੈਂ ਸੋਚੇਆ ਮੈਂ ਟ੍ਰਾਈ ਕਰਾਂ ਈ ਨਾ ਫੇਰ ਇਸ ਤੋਂ ਵਧੀਆ ਤੇ।
ਫੇਰ ਮੈਨੂੰ ਬਾਰ ਬਾਰ ਘਾਰ ਆਨਾ ਪੈਂਦਾ ਤਬੀਅਤ ਠੀਕ ਨੀ ਰੈਂਦੀ, ਫੇਰ ਇਸ ਵਜੈ ਤੋ।
ਹੂੰ, ਹੂੰ, ਹੂੰ। ਔਰ ਸੁਨਾਓ?
ਬਸ ਵਚਿਉ
ਘਾਰ ਬਾਕੀ ਸਭ ਠੀਕ ਨੇ।
ਸਭ ਵਧੀਆ ਨੇ।
ਅਸੀਂ ਹਾਂਜੀ ਪਾਠ ਚਲਦਾ ਰਹਿੰਦਾ ਹੈ।
ਵਧੀਆ ਗੱਲ ਆ।
ਹਾਂਜੀ
ਬਾਕੀ ਮੈਂ ਤੁਹਾਡੇ ਕੋਲ ਪੁੱਛਣਾ ਸੀ ਜਿਵੇਂ ਏ ਆਈ ਦਾ ਹਾਲੇ ਬਹੁਤ ਚੱਲ ਰਿਹਾ ਹੈ। ਤੇ ਉਹਦਾ ਕੀ ਸਹੀ ਹੈ।
ਮੈਂ ਤੁਹਾਨੂੰ ਇੱਕ ਚੀਜ਼ ਸਮਝਾਂਦਾ ਏ ਆਈ ਦੇ ਬਾਰੇ ਜੋ ਗ੍ਰਾਫਿਕ 'ਚ ਹੈ ਨਾ।
ਹਾਂਜੀ
ਉਹੀ ਮਸੂਰ ਦਾ ਓਦਾਂ ਦਾ ਹੀ ਹੋ ਸਕਦਾ ਉਹਦੇ ਅੰਦਰ ਵੀ ਬਟ ਇੱਕ ਯੂ ਆਈ ਏ ਯੂ ਆਈ ਯੂ ਐਕਸ ਵਿੱਚ ਚੱਲਿਆ ਉਹ ਵੀ ਉਹ ਗ੍ਰਾਫਿਕ ਦਾ ਜੇ ਮੇਨ ਬਟ ਉਹ ਆਪਣਾ ਇਹ ਹੈ ਕਿ ਆਪਾਂ ਤੁਸੀਂ ਚਾਹੰਦੇ ਹੋ ਜਿਹੜਾ ਕੋਰਸ ਕਰਨਾ। ਤੁਸੀਂ ਉਹਦੇ ਬਾਰੇ 'ਚ ਪਹਿਲੇ ਡਿਟੇਲ ਨਿਕਾਲੋ ਉਹ ਡਿਟੇਲ ਨਿਕਾਲ ਕੇ ਤੁਹਾਨੂੰ ਪਤਾ ਲੱਗੇਗਾ। ਬ ਉਹਦਾ ਮਤਲਬ ਕੀ ਹੈ ਜੇ ਤੁਹਾਨੂੰ ਇੰਟਰਸਟ ਹੋਏਗਾ ਨਾ ਤੁਹਾਨੂੰ ਉਸ ਚੀਜ਼ ਦੀ ਨੌਲੇਜ ਹੋਏਗੀ। ਤੁਸੀਂ ਉਸ ਚੀਜ਼ ਨੂੰ ਤੁਸੀਂ ਤਾਂ ਹੀ ਕਵਰ ਕਰ ਸਕਦੇ ਹੋ ਅਦਰਵਾਈਜ਼ ਤੁਹਾਨੂੰ ਨਹੀਂ ਆਏਗਾ ਕਿ ਤੁਸੀਂ ਆਖਿਰ ਨਹੀਂ ਲਗਾ ਪਾਓਗੇ ਤੁਸੀਂ ਸੋਚ ਲਿਆ ਮੈਂ ਇਹ ਹੀ ਕਰਨਾ ਬਟ ਤੁਹਾਡਾ ਮਾਇੰਡ ਸੈਟ ਤੇ ਕੁਛ ਹੋਰ ਹੀ ਕਹਿ ਰਿਹਾ ਹੋਏਗਾ ਅਗਰ ਤੁਹਾਨੂੰ ਏ ਆਈ ਨਾ ਸਮਝ ਆਇਆ ਤਾਂ ਪੈਸਾ ਤਾਂ ਵੇਸਟ ਹੈ ਨਾ
ਹਾਂਜੀ -ਹਾਂਜੀ
ਪੈਸਾ ਤਾਂ ਵੇਸਟ ਹੈ ਹੁਣ ਤੁਸੀਂ ਏ ਆਈ ਬੋਲ ਤਾਂ ਤੁਹਾਨੂੰ ਏ ਆਈ ਦਾ ਮਤਲਬ ਪਤਾ ਹੈ ਏ ਆਈ ਦਾ ਸ ਟਮ ਤੁਹਾਨੂੰ ਪਤਾ ਕਿੱਦਾਂ ਕੀ ਉਹਦੇ ਅੰਦਰ
ਨਹੀਂ ਉਹ ਤੇ ਦੇਖਣਾ ਤੇਰਾ ਪੂਰਾ
ਹਾਂ ਪਹਿਲੇ ਤਾਂ ਤੁਸੀਂ ਉਹਦੀ ਡਿਟੇਲ ਨਿਕਾਲਓ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਇਹ ਚੀਜ਼ ਕਰ ਸਕਦੀ ਹ ਕਿ ਨਹੀਂ ਕਰ ਸਕਦੀ।
ਹੂੰ -ਹੂੰ- ਹੂੰ।
ਹੁਣ ਐਡ ਗ੍ਰਾਫਿਕ ਵਿੱਚ ਐਡੀਟਿੰਗ ਦੀ ਬੜੀਅ ਲੋੜ ਹੁੰਦੀ ਏ। ਕਿ ਡਿਜ਼ਾਇਨ ਆਪਾਂ ਨੂੰ ਕੋਈ ਵੀ ਉਹ ਪ੍ਰੋਜੈਕਟ ਮਿਲਦਾ ਡਿਜ਼ਾਇਨਿੰਗ ਕਰਕੇ ਦੇਣੀ ਹੁੰਦੀ ਹੈ ਉਹ ਆਪਾਂ ਕਰ ਸਕਦੇ ਆ। ਉਹ ਆਪਾਂ ਮਾਈੰਡ ਲਗਾ ਸਕਦੇ ਹਾਂ ਯੂਜ ਕਰ ਸਕਦੇ ਹਾਂ ਆਪਾਂ ਹੁਣ ਮੈਨੂੰ ਥੋੜ੍ਹਾ ਇੰਟਰਸਟ ਹੈ। ਤੇ ਮੈਨੂੰ ਸਾਹਮਣੇ ਵਾਲੇ ਕੋਲ ਮੈਂ ਜਦੋਂ ਗਈ ਉਹਨਾਂ ਨੇ ਮੈਨੂੰ ਕਿਹਾ ਬਈ ਤੁਸੀਂ ਅਚੀਵ ਕਰ ਸਕਦੇ ਹੋ। ਬਟ ਮੈਨੂੰ ਟਾਈਮ ਚਾਹੀਦਾ ਮੈਨੂੰ ਟਾਈਮ ਨਿਕਾਲਣਾ ਪਏਗਾ ਮੈ ਗ੍ਰਾਫਿਕ ਦਾ ਸਾਰਾ ਮਤਲਬ ਨਿਕਾਲ ਲਿਆ ਮੈਨੂੰ ਸਮਝ ਆ ਗਈ ਏ। ਹੁਣ ਮੈਂ ਉਸ ਚੀਜ਼ ਵਿਚ ਜਾ ਸਕਦੀ ਹਾਂ ਉਹ ਮੈਂ ਇੰਟਰਸਟ ਲੈ ਸਕਦੀ ਹਾਂ ਅਪਨ ਕੋਈ ਚੀਜ਼ ਦੇ ਵਿੱਚ ਇੰਟਰਸਟ ਨਹੀਂ ਲੈ ਰਹੇ ਨਾ ਫਿਰ ਉਹ ਆਪਾਂ ਚੀਜ਼ ਨੂੰ ਨਹੀਂ ਕਰ ਸਕਦੇ ਜਦ ਤਕ ਤੁਹਾਨੂੰ ਉਹਦੀ ਡਿਟੇਲ ਨਹੀਂ ਪਤਾ ਹੋਏਗੀ ਨਾ। ਤੁਸੀਂ ਕਿਸੇ ਵੀ ਚੀਜ਼ ਲਈ ਇਹ ਸਟੈਪ ਨਹੀਂ ਚੱਕ ਸਕਦੇ ਹੁਣ ਕੱਲ ਨੂੰ ਤੁਸੀਂ ਪ ਚੀ ਤੀਹ ਹਜ਼ਾਰ ਰੁਪਇਆ ਲਗਾ ਦੋ ਆਪਣਾ ਬਟ ਤੁਹਾਨੂੰ ਉਹ ਚੀਜ਼ ਸਮਝ ਹੀ ਨਹੀ ਆ ਰਹੀ ਹੈ ਰੋਜ਼ ਜਾ ਰਹੇ ਹੋ ਤੁਸੀਂ ਇੰਸਟੀਟਿਊਟ ਤੇ ਨਹੀਂ ਸਮਝ ਆ ਰਹੀ ਹੈ ਫਿਰ ਉਹ ਵੇਸਟ ਹੈ ਨਾ ਹਰ ਚੀਜ਼ ਇਸ ਲਈ ਪਹਿਲੇ ਕਿਸੇ ਦੇ ਕੰ ਕੰਨਾਂ ਤੋਂ ਸੁਣਨ ਕਿਸੇ ਦੇ ਮੂੰਹ ਤੋਂ ਸੁਣਨ ਤੋਂ ਪਹਿਲੇ ਨਾ ਖੁਦ ਪਹਿਲੇ ਉਸ ਚੀਜ਼ ਨੂੰ ਨਿਕਾਲੋ ਉਸਦਾ ਮਤਲਬ ਨਿਕਾਲੋ। ਪੂਰੀ ਡਿਟੇਲ ਨਿਕਾਲੋ ਹਰ ਇੱਕ ਚੀਜ਼ ਨੂੰ ਸਮਝੋ ਦੀ ਉਸ ਤੋਂ ਬਾਅਦ ਜਾ ਕੇ ਤੁਸੀਂ ਕਿਸ ਕਿਉਂਕਿ ਅਪਨ ਇੰਸਟੀਚਿਊਟ ਜਾਵਾਂਗੇ ਨਾ ਉਹ ਪੁੱਛਣਗੇ ਤੁਹਾਨੂੰ ਮਤਲਬ ਪਤਾ ਇਹਦਾ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਿਸ ਬੇਸ ਤੇ ਕਰਨਾ ਚਾਹੁੰਦੇ ਹੋ।
ਸਹੀ ਹੈ।
ਉਹ ਪਹਿਲੇ ਤੁਹਾਡੇ ਕੋਲ ਇਹੀ ਪੁੱਛਣਗੇ ਬਈ ਹਾਂ ਪੁੱਛਦੇ ਆ। ਇਸਟੀਚੂਯਟ ਵਾਲੇ ਪੁੱਛਦੇ ਏ ਵੀ ਤੁਸੀਂ ਕਿਸ ਚੀਜ਼ 'ਚ ਕਿਸ ਲਈ ਕਰਨਾ ਚਾਹੁੰਦੇ ਹੋ। ਮਤਲਬ ਤੁਸੀਂ ਕਿੱਧਰੋਂ ਇਹ ਚੀਜ਼ ਸੋਚੀ ਕਿਵੇਂ ਸਮਝੀ।
ਹੂੰ-ਹੂੰ-ਹੂੰ, ਸਹੀ ਹੈ-ਸਹੀ ਹੈ, ਫੇਰ ਇਦਹੀ ਨੌਲੇਜ ਮਤਲਬ ਯੂਟਿਊਬ ਤੋਂ ਹੀ ਲਈਏ ਕਿ ਵੈਸੇ ਕੋਈ ਹੁੰਦਾ ਐਪ ਵਗੈਰਾ
ਚੈਟ ਜੀਬੀਟਿ ਤੋਂ ਵੀ ਤੁਸੀਂ ਉਹਦੀ ਨੌਲੇਜ ਨਿਕਾਲ ਸਕਦੇ ਹੋ ਇਹਦਾ ਕੀ ਮਤਲਬ ਇਹਦੇ ਇਹਨਾ ਅੱਗੇ ਜਾ ਕੇ ਕੀ ਸਕੋਪ ਇਹਦਾ, ਕੀ ਇਹਦਾ ਮਤਲਬ ਕੀ ਕਰ ਸਕਦੇ ਆ ਕੀ ਨਹੀਂ ਕਰ ਸਕਦੇ ਆ। ਲਾਈਫ ਵਿੱਚ ਹੋਰ ਵੈਸੇ ਵੀ ਨਾ ਪੜ੍ਹ ਜਿੰਨਾ ਮਰਜੀ ਲੋ ਆਪਾਂ ਨੂੰ ਇੱਕ ਇੱਕ ਨਾ ਇੱਕ ਕੋਰਸ ਜਰੂਰ ਕਰਨਾ ਪੈਂਦਾ।
ਹਾਂਜੀ, ਇਹ ਤੇ ਹੈ।
ਔਰ ਫਾਈਨੈਂਸ਼ਲੀ ਪ੍ਰੋਬਲਮ ਕਰਕੇ ਬੜਾ ਕੁਛ ਰਹਿ ਜਾਂਦਾ ਕਈ ਬੱਚਿਆਂ ਦਾ।
ਹੂੰ-ਹੂੰ- ਹੂੰ, ਸਹੀ ਹੈ-ਸਹੀ ਹੈ ਤਾਂ ਹੀ ਮੈਂ ਸੋਚਿਆ ਕਿ ਥੋੜ੍ਹਾ ਕੋਰਸ ਵਗੈਰਾ ਹੀ ਕਰ ਲਈਏ ਕਿਉਂਕਿ ਐਮ ਏ ਵਗੈਰਾ ਜ ਡਿਗਰੀ ਦਾ ਤਾਂ ਇਹ ਹੈ, ਹਾਂਜੀ।
ਡਿਗਰੀ ਨਾਲ ਤੇ ਕੀ ਹੋਣਾ ਮਤਲਬ? ਹੋਣਾ ਕੁਛ ਵੀ ਨੀ ਉਹਦੇ ਨਾਲ ਵੀ, ਇੱਕ ਕੋਰਸ ਜਿਹੜੇ ਕੋਰਸਿਸ ਆਪਾਂ ਕਰਦੇ ਹਾਂ ਨਾ ਉਹਦੇ ਨਾਲ ਆਪਣੀ ਸਕਿਲਸ ਵੀ ਡਿਵਲਪ ਹੁੰਦੀ ਹੈ ਠੀਕ ਹੈ ਆਪਣਾ ਬੋਲਣ ਦਾ ਤਰੀਕਾ ਕਾ ਬਦਲ ਜਾਂਦਾ ਹੈ, ਹਰ ਚੀਜ਼ ਸਿਖਾਈ ਜਾਂਦੀ ਹੈ। ਹੁਣ ਕੋਲਜ ਦਾ ਤੇ ਕੀ ਹੈ ਬਸ ਚਲੇ ਗਏ- ਆ ਗਏ, ਪੜ੍ਹ ਲਿਆ ਬਸ। ਇਹੀ ਚੀਜ਼ ਰਹਿ ਜਾਂਦੀ ਹੈ, ਨਾਲ ਆਪਾਂ ਨੂੰ ਕੋਰਸ ਕਰਨਾ ਬਹੁਤ
ਇਸਤੋਂ ਬੈਟਰ ਤੇ ਮੈਂ ਫੇਰ ਕੋਈ ਕੋਰ ਸੀ ਕਰ ਲਾਂ।
ਏਹੀ ਸੋਚ ਪਹਿਲੀ ਤੁਸੀਂ ਉਹਦੀ ਨੌਲੇਜ ਲਓ ਜਾਂ ਫਿਰ ਕੋਈ ਤੁਹਾਡੇ ਕੋਲ ਹੈਗਾ ਹੈ। ਉਸ ਬੰਦੇ ਕੋਲ ਜਾ ਕੇ ਨੌਲੇਜ ਲੋ, ਵੀ ਮੈਂ ਇਹ ਕਰਨਾ ਮੈਨੂੰ ਇਸ ਚੀਜ਼ ਨੂੰ ਸਮਝਾਓ। ਜਾਂ ਫਿਰ ਕੋਈ ਇੰਸਟੀਚਿਊਟ ਵਿੱਚ ਜਾ ਕੇ ਉਹਨਾਂ ਕੋਲੋਂ ਪੂਰੀ ਡਿਟੇਲ ਲੈ ਕੇ ਆਓ ਇਹਦਾ ਮਤਲਬ ਕੀ ਏ? ਮੇਰੇ ਅਕੋਰਡਿੰਗ ਮੈਂ ਕੀ ਕਰ ਸਕਦੀ ਹਾਂ? ਹੁਣ ਮੈਨੂੰ ਇਸ ਚੀਜ਼ ਵਿੱਚ ਇੰਟਰਸਟ ਮੈਨੂੰ ਦੱਸੋ। ਮੈਂ ਤਾਂ ਹੀ ਲੈ ਪਾਵਾਂਗੀ ਨਾ ਮੈਨੂੰ ਇਦਾਂ ਡਿਟੇਲ ਵਿਚ ਬਤਾਓ ਇਹਦਾ ਮਤਲਬ ਕੀ ਹੈ ਅੱਗੇ ਜਾ ਕੇ ਕੀ ਇਹਦਾ ਮਤਲਬ ਮੈਂ ਕਰ ਸਕਦੀ ਹਾਂ, ਕਿ ਨਹੀਂ ਕਰ ਸਕਦੀ, ਮੈਨੂੰ ਇੰਟਰਸਟ ਆਏਗਾ, ਕਿ ਨਹੀਂ ਆਏਗਾ।
ਹਾਂਜੀ ਸਹੀ ਹੈ। ਕੋਈ ਨੀ ਮੈਂ ਕਰਾਂਗੀ ਪਤਾ।
ਉਸ ਤੋਂ ਬਾਅਦ ਹੀ ਕੋਈ ਸਟੈਪ ਚੁੱਕੋ ਫਾਲਤੂ ਪੈਸੇ ਨਹੀਂ ਲਗਾਓ। ਵੇਸਟਜ ਹੈ ਬਸ ਪੈਸਾ ਲਗਾਣਾ ਵੀ ਅਗਰ ਕੋਈ ਚੀਜ਼ ਤੁਹਾਡਾ ਮਾਈੰਡ ਨਹੀਂ ਲੱਗੇਗਾ ਤੇ ਫਿਰ
ਹਾਂਜੀ, ਸਹੀ ਹੈ।
ਇਸ ਲਈਏ
ਕੋਈ ਨਹੀਂ ਮੈਂ ਪਤਾ ਕਰਕੇ ਫਿਰ ਤੁਹਾਡੇ ਕੋਲ ਦੁਬਾਰਾ ਪੁੱਛਾਂਗੀ ਫਿਰ ਤੁਸੀਂ ਮੰ ਦੱਸਣਾ ਸਹੀ ਹੈ ਕਿ ਨਹੀਂ। ਫੀਸ ਵਗੈਰਾ ਤਾਂ ਬਹੁਤ ਉਹ ਪੈ ਜਾਂਦਾ ਹੈ ਕਿ ਬਈ ਕਿੱਥੇ ਸਹੀ ਮਿਲ ਰਹੀ, ਕਿੱਥੇ ਨਹੀਂ?
ਫੀਸ ਦਾ ਤੇ ਦੇਖੋ ਚੌਵੀ-ਪੱਚੀ ਹਜ਼ਾਰ ਤੋਂ ਘੱਟ ਤੇ ਕੋਈ ਨੀ ਲਏਗਾ। ਹਰ ਕੋਰਸਿਸ ਦਾ ਹਰ ਕੋਰਸ ਨੂੰ ਕੋਈ ਅਠਾਰਾਂ ਹਜ਼ਾਰ ਤੋਂ ਸ਼ੁਰੂ ਹੈ, ਕੋਈ ਪੰਦਰਾਂ ਹਜ਼ਾਰ ਤੋਂ ਹੈ, ਕੋਈ ਵੀਹ ਹਜ਼ਾਰ ਦਾ, ਕੋਈ ਚੌਵੀ ਹਜ਼ਾਰ ਦਾ।
ਹਾਂਜੀ।
ਹੁਣ ਉਹ ਤੇ ਡਿਪੈਂਡ ਕਰਦਾ ਨਾ ਹੁਣ ਜਿਹੜਾ ਗ੍ਰਾਫਿਕ ਉਹ ਚੌਵੀ ਹਜ਼ਾਰ ਦਾ ਦੱਸਿਆ ਮੈਨੂੰ ਕਿਸੇ ਨੇ ਹਾ।
ਹ
ਹੁਣ ਅ ਕਈ ਕੋਰਸਿਸ ਤੇ ਦੋ-ਦੋ ਸਾਲ ਦੇ ਨੇ, ਡੇਢ-ਡੇਢ ਸਾਲ ਦੇ ਨੇ, ਸਾਲ ਦਾ ਏ। ਕੋਈ ਛੇ ਮਹੀਨੇ ਦਾ ਹੈ।
ਹੂੰ।
ਡਿਪੈਂਡ ਆਪਣੇ ਤੇ ਕਰਦਾ ਕਿ ਆਪਾਂ ਕਵਰ ਕਿੰਨੀ ਜਲਦੀ ਕਰ ਰਹੇ ਹਾਂ, ਆਪਾਂ ਸਿੱਖ ਕਿੰਨੀ ਜਲਦੀ ਰਹੇ ਹਾਂ। ਕਰਨ ਤੇ ਤੇ ਉਹ ਡੇਢ ਸਾਲ ਦੇ ਕੋਰਸ ਨੂੰ ਆਪਾਂ ਛੇ ਮਹੀਨੇ ਚ ਸਾਰੇ ਚ ਕਵਰ ਕਰ ਸਕਦੇ ਹਾਂ, ਡਿਪੈਂਡ ਆਪਣੇ ਤੇ ਕਰਦੇ ਕਿ ਆਪਾਂ ਕਿੰਨੀ ਜਲਦੀ ਆਪਣਾ ਮਾਇੰਡ ਯੂਜ ਕਰ ਰਹੇ ਹਾਂ।
ਹਾਂਜੀ, ਬਸ ਸਹੀ ਹੈ, ਕਿੰਨੀ ਜਲਦੀ ਆਪਾਂ ਨੂੰ ਸਮਝ ਆ ਜਾਂਦਾ
ਹਾਂ
ਕੋਈ ਨਹੀਂ, ਮੈਂ ਪਤਾ ਕਰਾਂਗੀ ਇੱਥੇ ਤੇ ਮੈਂ ਦੇਖਾਂਗੀ ਵੀ ਹੀ, ਔਨਲਾਈਨ ਕੀ ਰਹਿੰਦਾ ਉਦਾ ਹਾਂਜੀ ਹਾਂਜੀ, ਠੀਕ ਹੈ, ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ
ਨ